ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹੋਰ ਦੱਸੋ ਕਿਵੇਂ।
ਹਾਂਜੀ, ਵਧੀਆ ਜੀ, ਵਧੀਆ ਤੁਸੀਂ ਸੁਣਾਓ ਜੀ ਕਿਵੇਂ ਹੋ?
ਹਾਂਜੀ, ਹਾਂਜੀ ਵਧੀਆ ਤੁਸੀਂ ਦੱਸੋ?
ਹਾਂਜੀ ਸਭ ਵਧੀਆ, ਜੀ ਵਧੀਆ, ਹੋਰ ਕਿੱਦਾਂ ਰਿਹਾ ਜੀ ਅੱਜ ਦਾ ਦਿਨ ਤੁਹਾਡਾ?
ਹਾਂਜੀ, ਬਸ ਵਧੀਆ ਸੀ, ਤੁਸੀਂ ਦੱਸੋ ਕਿਵੇਂ ਅੱਜ ਤੁਹਾਡਾ ਦਿਨ?
ਹਾਂਜੀ ਹਾਂਜੀ ਹਾਲੇ ਤੱਕ ਤਾਂ ਬਿਜ਼ੀ ਚੱਲ ਰਹੇ ਹਾਂ ਬਹੁਤ ਜ਼ਿਆਦਾ।
ਠੀਕ ਹੈ ਜੀ।
ਹਾਂਜੀ, ਵੈਸੇ ਬਿਜੀ ਰਹੇ ਤਾਂ ਬਹੁਤ ਵਧੀਆ ਰਹਿੰਦਾ। ਕਿ ਬੰਦਾ ਆਪਦਾ ਰਵੇ ਵਿਅਸਤ ਰਵੇ ਕਿਸੇ ਨਾ ਕਿਸੇ ਚੀਜ਼ ਦੇ ਵਿੱਚ।
ਹਾਂਜੀ ਹਾਂਜੀ ਇਹ ਤਾਂ ਹੈ। ਦੇਖੋ ਜੇਕਰ ਆਪਾਂ ਕਿਸੇ ਚੀਜ਼ ਵਿੱਚ ਵਿਅਸਤ ਰਵਾਂਗੇ ਨਾ ਫੇਰ ਬੰਦਾ ਨਾ ਲਾਲਚ ਲੱਗਿਆ ਰਹਿੰਦਾ ਬੰਦਾ ਕੰਮ ਭੁਗਤਦਾ ਰਹਿੰਦਾ।
ਹਾਂਜੀ ਤੇ ਇੱਧਰ ਉਧਰ ਗ਼ਲਤ ਚੀਜ਼ਾਂ ਵੱਲ ਧਿਆਨ ਨੀ ਜਾਂਦਾ ਗਾ ਨਾ। ਕਿਸੇ ਦੀ ਸੁਣੋ ਤੇ ਨਾ ਕਿਸੇ ਨੂੰ ਕੁਛ ਸੁਣਾਓ ਆਪਦਾ ਕੰਮ ਵਿੱਚ ਲੱਗੇ ਰਹੋ।
ਹੈ ਉਹ ਦੱਸ ਦੋ। ਸ਼ਿਕਸ਼ਾ ਬਾਰੇ ਕੁਛ ਕਹਿਣਾ ਚਾਹੂੰਗੀ ਕਿ ਕਿ ਉਹ ਜ਼ਰੂਰੀ ਹੈ ਕਿ।
ਤੁਹਾਡੀ ਆਵਾਜ਼ ਜਿਹੀ ਸਹੀ ਨਹੀਂ ਆ ਰਹੀ।
ਮੈਂ ਕਿਹਾ ਤੁਸੀਂ ਪੜ੍ਹਾਈ ਬਾਰੇ ਕੁਛ ਕਹਿਣਾ ਚਾਹੋਗੇ ਕਿ ਕਿੰਨੀ ਕੁ ਜ਼ਰੂਰੀ ਆ ਉਹ ਕਿੰਨੀ ਨਹੀਂ।
ਜ ਅੱਜ ਦੇ ਟਾਈਮ ਵਿੱਚ ਪ ਪੜ੍ਹਾਈ ਬਿਨਾ ਤਾਂ ਕੁਛ ਹੈ ਹੀ ਨਹੀਂ ਜਿਹੜਾ ਨਹੀਂ ਪੜ੍ਹਿਆ ਉਹਦਾ ਤਾਂ ਕੋਈ। ਉਸ ਬੰਦੇ ਨੂੰ ਕੋਈ ਕੁਛ ਸਮਝਦਾ ਹੀ ਨਹੀਂ ਹੈ ਨਾ ਉਹ ਕੁਛ ਕਰ ਸਕਦਾ ਵੈਸੇ ਵੀ ਅੱਜ। ਕੱਲ ਟੈਕਨੋਲੋਜੀ ਦਾ ਯੁੱਗ ਆ ਗਿਆ। ਤੇ ਪੜ੍ਹਾਈ ਬਿਨਾਂ ਤਾਂ ਵੈਸੇ ਗਤੀ ਨਹੀਂ ਹੈਗੀ।
ਹੁਣ ਕੀ।
ਹਾਂਜੀ ਹਾਂਜੀ।
ੰਰ
ਹੈਲੋ
ਹਾਂਜੀ
ਹਾਂਜੀ, ਹਾਂਜੀ ਤੁਸੀਂ ਦੱਸੋਗੇ ਜੀ ਤੁਹਾਡਾ ਪੜ੍ਹਾਈ ਬਾਰੇ ਕੁਛ ਵਿਚਾਰ।
ਹਾਂਜੀ, ਵੈਸੇ ਤਾਂ ਪੜ੍ਹਨਾ ਲਿਖਣਾ ਬਹੁਤ ਜ਼ਰੂਰੀ ਆ। ਕਿਉਂਕਿ ਅੱਜ ਕੱਲ ਦੇਖੋ ਪੜ੍ਹਾਈ ਤੋਂ ਬਿਨਾਂ ਤਾਂ ਕੁਛ ਵੀ ਨੀ ਹੈਗਾ।
ਜੀ ਬਿਲਕੁਲ।
ਕਿਉਕਿ ਜੇਕਰ ਆਪਾਂ ਪੜ੍ਹੇ ਲਿਖੇ ਹੋਵਾਂਗੇ ਤਾਂ ਹੀ ਦੇਖੋ ਨਾ ਕੁਛ ਕਰ ਸਕਾਂਗੇ ਆਪਦੀ ਜ਼ਿੰਦਗੀ। ਜਿੰਦਗੀ ਵਿੱਚ ਕੁਛ ਨਹੀਂ ਤਾਂ ਨਹੀਂ ਕੁਛ ਕਰ ਸਕਾਂਗੇ।
ਹਾਂਜੀ, ਬਿਲਕੁਲ ਜੀ, ਬਿਲਕੁਲ।
ਕਿਉਂਕਿ ਦੇਖੋ ਅੱਜ ਕੱਲ੍ਹ ਪੜ੍ਹਨਾ ਇੰਨਾ ਕੁ ਜ਼ਰੂਰੀ ਹੋ ਚੁੱਕਿਆ ਨਾ। ਜੇਕਰ ਆਪਾਂ ਕਿਤੇ ਜਾਣਾ ਵੀ ਆ ਨਾ। ਤੇ ਤਾਂ ਵੀ ਆਪਾਂ ਨੂੰ ਪੜ੍ਹਾਈ। ਬਾਰੇ ਕੁਛ ਪਤਾ ਹੋਣਾ ਚਾਹੀਦਾ ਤਾਂ ਵੀ ਆਪਾਂ ਪੜ੍ਹੇ ਲਿਖੇ ਹੋਣੇ ਚਾਹੀਦੇ ਹਾਂ। ਵੀ ਤਾਂ ਜੋ ਆਪਾਂ ਬੱਸ ਸਟੈਂਡ ਵੀ ਪੁੱਛ ਪਤਾ। ਕਰ ਸਕੀਏ ਕਿ ਹਾਂਜੀ ਆਹ ਵਾਲਾ ਬੱਸ ਸਟੈਂਡ ਆ ਗਿਆ ਦਾ।
ਹਾਂਜੀ, ਹਾਂਜੀ, ਬਿਲਕੁਲ ਜੀ, ਬਿਲਕੁਲ ਉਹ ਤਾਂ ਹੈਗਾ ਹੀ ਹੈ ਜੀ। ਪੜ੍ਹਾਈ ਬਿਨਾਂ ਕੁਛ ਨਹੀਂ ਹੈਗਾ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ।
ਹਾਂਜੀ
ਪਹਿਲਾਂ ਦੇ ਟਾਈਮ ਸੀਗੇ ਕਿ ਲੋਕ ਭਾਵੇਂ ਪੜ੍ਹੇ ਲਿਖੇ ਨਹੀਂ ਸੀਗੇ। ਪਰ ਫੇਰ ਵੀ ਠੀਕ ਹੈ ਉਹਨਾਂ ਦੀ ਇੱਜ਼ਤ ਮਾਨ ਸੀ ਸਾਰੇ ਸਮਾਜ ਵਿੱਚ ਪਰ ਅੱਜ ਕੱਲ ਦੇ ਟਾਈਮ ਵਿੱਚ ਜੇ ਕੋਈ ਨਹੀਂ। ਨਹੀਂ ਪੜ੍ਹਦਾ ਪੜ੍ਹਿਆ ਲਿਖਿਆ ਤੇ ਉਹਨੂੰ ਕੋਈ ਇੱਜਤ ਮਾਨ ਨਹੀਂ ਦਿੱਤੀ ਜਾਂਦੀ।
ਹਾਂਜੀ, ਹਾਂਜੀ, ਇਹ ਤਾਂ ਹੈ, ਦੇਖੋ ਅੱਜ ਕੱਲ੍ਹ ਤਾਂ। ਅਨਪੜ੍ਹ ਲੋਕਾਂ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਹੈਗਾ ਨਾ। ਹਸਬੈਂਡ ਨੂੰ ਤੇ ਐਵੇਂ ਕਹਿ ਦਿੰਦੇ ਆ ਵੀ ਤੁਸੀਂ ਪੜ੍ਹ ਲੈਂਦੇ।
ਹਾਂਜੀ ਹਾਂਜੀ ਬਿਲਕੁਲ ਅੱਜ ਕੱਲ ਦੇ ਟਾਈਮ ਵਿੱਚ ਦੇਖੋ ਜਿਵੇਂ ਟਕਨੋਲੋਜੀ ਆ ਗਈ ਆ ਟੈਕਨੋਲੋਜੀ ਵਿਚ ਦੇਖੋ ਜਿਹਨੂੰ ਆਪਣੇ ਸਾਈਨ ਨੀ ਕਰਨੇ ਆਂਦੇ। ਤੇ ਉਹ ਬੈਂਕਾਂ ਵਿੱਚ ਜਾ ਕੇ ਵੀ ਵਿਚਾਰਾ ਕਿੰਨਾ ਜਿਆਦਾ ਉਹ ਸਟਰਗਲ ਕਰਦਾ ਕਿੰਨਾ ਜ਼ਿਆਦਾ ਉਹ ਸਟ੍ਰਗਲ ਹੁੰਦੀ ਹੈ।
ਹਾਂਜੀ ਹਾਂਜੀ ਇਹ ਤਾਂ ਹੈ।
ਹਾਂਜੀ ਤੇ ਇਹੀ ਜੇ ਉਹਨੂੰ ਆਪਣੇ ਸਾਈਨ ਹੀ ਕਰਨੇ ਆਂਦੇ ਹੋਣ ਘੱਟੋ ਘੱਟ ਤੇ ਉਹ ਉਹਦੇ ਨਾਲ ਹੀ ਬਹੁਤ ਵਧੀਆ ਹੋ ਜਾਂਦਾ।
ਹਾਂਜੀ ਇਹ ਤਾਂ ਹੈ।
ਹਾਂਜੀ ਹਾਂਜੀ ਤੇ ਅੱਜ ਕੱਲ ਦੇਖੋ ਪਲੱਸ ਟੂ ਜੇ ਕਿਸੇ ਨੇ ਕਰ ਲਈ ਹੈ ਤੇ ਉਹ ਪਲੱਸ ਟੂ ਉਹਦੀ ਜ਼ੀਰੋ ਦੇ ਬਰਾਬਰ ਹੀ ਹੈ। ਕੋਈ ਬੀ ਏ ਵੀ ਕਰ ਜਾਂਦਾ ਤੇ ਉਹ ਵੀ ਜ਼ੀਰੋ ਦੇ ਬਰਾਬਰ ਆ ਪੜ੍ਹਾਈ ਤਾਂ ਜਿੰਨੀ ਜ਼ਿਆਦਾ। ਕੀਤੀ ਜਾਵੇਂ ਉਨੀਂ ਹੀ ਅੱਜ ਕੱਲ੍ਹ ਦੇ ਟਾਈਮ ਵਿੱਚ ਜ਼ਰੂਰੀ ਹੈ ਅਤੇ ਸਾਰਿਆਂ ਨਾਲ ਜ਼ਰੂਰੀ ਅੱਜ ਕੱਲ੍ਹ ਕੰਪਿਊਟਰ।
ਹਾਂਜੀ
ਹਾਂਜੀ, ਤੁਸੀਂ ਵੈਸੇ ਕਿੰਨੀ ਪੜ੍ਹਾਈ ਕੀਤੀ ਹੈ, ਜੀ।
ਵੈਸੇ ਮੈਂ ਤਾਂ ਬੀ ਏ ਕੀਤੀ ਹੈ, ਪਰ ਬੀ ਏ ਕੀਤੀ ਦੇਖੋ। ਜੇ ਕਰ ਆਪਾਂ ਕਿਤੇ ਲੱਗੇ ਹੋਵਾਂਗੇ ਹਨਾ, ਉਹਦਾ ਵੀ ਤਾਂ ਹੀ ਫਾਇਦਾ ਆਪਾਂ ਨੂੰ ਪੜ੍ਹੇ ਲਿਖਿਆ ਨੂੰ।
ਬਿਲਕੁਲ ਜੀ ਬਿਲਕੁਲ, ਸਹੀ ਗੱਲ ਹੈ, ਬਿਲਕੁਲ ਮਿੱਟੀ ਹੋ ਜਾਂਦੀ ਹੈ, ਘਰੇ ਬੈਠ ਕੇ ਤਾਂ ਕੁਛ ਵੀ।
ਹਾਂਜੀ ਜੇਕਰ ਆਪਾਂ ਪੜ੍ਹੇ ਲਿਖੇ ਹੋ ਕੇ ਕੇ ਵੀ ਘਰੇ ਬੈਠੇ ਰਵਾਂਗੇ ਤਾਂ ਦੇਖੋ ਆਓ ਆਪਣੇ ਅਨਪੜ੍ਹ ਦੇ ਬਰਾਬਰ ਆ ਆਪਾਂ ਇੱਕ ਹਿਸਾਬ ਨਾਲ
ਮਿੱਟੀ ਹੋ ਜਾਂਦਾ ਬਿਲਕੁਲ ਜੀ ਅਨਪੜ੍ਹ ਦੇ ਬਰਾਬਰ ਹੋ ਜਾਂਦਾ ਬੰਦਾ
ਕਿਉਂਕਿ ਦੇਖੋ ਪੜ੍ਹੇ ਲਿਖੇ ਅਨਪੜ੍ਹ ਆਪਾਂ ਸਿਰਫ ਕਿਉਂਕਿ ਆਪਾਂ ਕਿਤੇ ਲੱਗੇ ਹੈ ਨੀ ਦੇਖੋ ਮਾਂ ਪਿਓ ਆਪਣਾ ਇੰਨੀ ਮਿਹਨਤ ਕਰਕੇ ਆਪਾਂ ਨੂੰ ਪੜ੍ਹਾਉਂਦਾ ਲਿਖਾਉਂਦਾ ਵੀ ਚਲੋ ਸਾਡੇ ਬੱਚੇ ਵੱਡੇ ਹੋ ਕੇ ਕਿਤੇ ਲੱਗ ਜਾਣਗੇ। ਪਰ ਦੇਖੋ ਕਈ ਪਰਿਵਾਰ ਐਵੇਂ ਦੇ ਹੁੰਦੇ ਕਿ ਕੁੜੀਆਂ ਨੂੰ ਤਾਂ ਖਾਸ ਕਰਕੇ ਵਿਆਹ ਕਰ ਦਿੰਦੇ ਆ ਵਿਆਹ ਤੋਂ ਬਾਅਦ ਉਹਨਾਂ ਦਾ ਸੋਹਰਾ ਪਰਿਵਾਰ ਪੜ੍ਹਾਵੇ ਨਾ ਪੜ੍ਹਾਵੇ ਉਹਨਾਂ ਦੀ ਤਾਂ ਪੜ੍ਹਾਈ ਫਿਰ ਇੱਕ ਇੱਕਦਮ ਜੀਰੋ ਆ
ਬਸ ਇਹ ਹੀ ਹੈ ਜੀ ਇਹ ਹੀ ਹੈ ਸਹੀ ਗੱਲ ਹੈ ਬਸ ਕੁੜੀਆਂ ਨੂੰ ਤਾਂ ਕੁੜੀਆਂ ਨੂੰ ਤਾਂ ਬਸ ਇਹੀ ਕਹਿੰਦੇ ਆ ਕਿ ਜਿੰਨਾ ਜ਼ਿਆਦਾ ਪੜ੍ਹਾ ਲਿਖਾ ਕੇ ਆਪਣੇ ਪੈਰਾਂ ਤੇ ਖੜੇ ਕਰਦੋ ਵਿਆਹ ਤੋਂ ਪਹਿਲਾਂ ਪਹਿਲਾਂ ਵਿਆਹ ਤੋਂ ਬਾਅਦ ਆ ਜੀ ਦੇਖੋ ਕੁਛ ਨੀ ਪਤਾ ਤਾਂ ਅਗਲੇ ਅਗਲੇ ਘਰ ਜਾ, ਕੇ ਉਹਨਾਂ ਨੇ ਕੀ ਕਰਵਾਉਣਾ। ਕੁਛ ਕਰਵਾਉਣਾ ਆ, ਕਿ ਕੀ ਕਰਵਾ ਮਤਲਬ। ਕਰਨ ਹੀ ਨੀ ਦੇਣੀ ਕੋਈ ਨੌਕਰੀ ਕੁਛ ਕਰਨ ਹੀ ਨੀਂ
ਹਾਂਜੀ ਹਾਂਜੀ, ਇਹ ਤਾਂ ਹੈ।
ਇਸ ਲਈ ਕਹਿੰਦੇ ਐ ਕਿ ਪਹਿਲਾਂ ਪਹਿਲਾਂ ਆਪਣੇ ਪੈਰਾਂ ਤੇ ਖੜੇ ਹੋ ਜੋ ਠੀਕ ਹੈ ਜੋ ਆਪਣੀ ਆਪਣੀ ਨੌਕਰੀ ਲੱਭ ਲਓ ਪੱਕੇ ਤੌਰ ਤੇ।
ਪੜ੍ਹਾਈ ਲਿਖਾਈ ਤਾਂ ਵੈਸੇ ਹੁਣ ਇੰਨੀ ਕੁ ਜ਼ਰੂਰੀ ਹੋ ਚੁੱਕੀ ਹੈ ਨਾ ਕਿ ਉਹਦੇ ਬਿਨਾਂ ਆਪਾਂ ਕੁਛ ਨਹੀਂ ਕਰ ਸਕਦੇ ਜ਼ੇਕਰ ਆਪਣੇ ਕੋਲੇ ਪੜ੍ਹਾਈ ਲਿਖਾਈ ਹੈਗੀ ਆ। ਤਾਂ ਹੀ ਆਪਾਂ ਸਮਾਜ ਵਿੱਚ ਵਿਚਰ ਸਕਦੇ ਹਾਂ। ਦੇਖੋ ਪੜ੍ਹਾਈ ਲਿਖਾਈ ਨਾਲ ਆਪਾਂ ਨੂੰ ਕਿੰਨਾ ਕੁਛ ਪਤਾ ਚੱਲਦਾ ਨਵਾਂ ਨਵਾਂ ਟੈਕਨੋਲੋਜੀ ਬਾਰੇ। ਪਤਾ ਚੱਲਦਾ ਆਪਣੇ ਸੰਸਾਰ ਭਰ ਵਿੱਚ ਕੀ ਹੋ ਰਿਹਾ ਉਸਦਾ ਪਤਾ ਲਗਦਾ ਦੇਖੋ ਬਹੁਤ ਜ਼ਿਆਦਾ। ਆਪਣਾ ਸ਼ਰੀਰ ਮਨੋ ਮਤਲਬ ਕਿ ਜਿਹੜਾ ਕਿ ਮਨ ਆਪਣਾ ਅੰਦਰਲਾ। ਉਹ ਜੇ ਆਪਾਂ ਇੱਕ ਵਾਰੀ ਕਹਿ ਤਾ ਨਾ ਵੀ ਹਾਂਜੀ ਅਸੀਂ ਪੜ੍ਹਨ ਵਾਲੇ ਰਸਤੇ ਤੇ ਪੈਣਾਂ ਵਾਂ ਤੇ ਦੇਖੋ ਹਰੇਕ ਉਹ ਸਿੱਧੇ ਪਾਸੇ ਰਸਤੇ ਤੇ ਜਾਂਦਾ ਅਗਲਾ।
ਬਿਲਕੁਲ ਬਿਲਕੁਲ, ਸਿੱਧੇ ਰਸਤੇ ਪੈ ਜਾਂਦਾ ਫੇਰ।
ਹਾਂਜੀ ਹਾਂਜੀ ਹਾਂਜੀ ਹਾਂਜੀ, ਪਰ ਵੇਖੋ ਅੱਜ ਕੱਲ੍ਹ ਦੇ ਜਿਵੇਂ ਕਿ ਮੋਬਾਇਲ ਆ ਗੇ ਆ ਹਨਾ ਅੱਜ ਕੱਲ ਦੇ ਬੱਚੇ। ਮੋਬਾਇਲ ਤੋਂ ਬਿਨਾਂ ਉਹਨਾਂ ਨੂੰ ਕੋਈ ਸੁਝਦਾ ਹੀ ਨਹੀਂ ਹੈਗਾ
ਓਹੀ ਆ ਨਾ ਕਿ ਅੱਜ-ਕੱਲ ਦੇ ਓਹੀ ਆ ਨਾ, ਬੱਚੇ ਤਾਂ ਬੱਚੇ ਐ ਠੀਕ ਐ ਨਾ ਓਨਾਂ ਨੂੰ ਲੱਗਦੈ- ਕਿ ਏ ਸਾਨੂੰ ਬੀ ਸਾਡੇ ਮਨੋਰੰਜਨ ਦਾ ਸਾਧਨ ਐ। ਕਿ ਏਸ ਤੋਂ ਬਿਨਾਂ ਹੁਣ ਸਾਡੀ ਜ਼ਿੰਦਗੀ ਨੀ ਹੈਗੀ, ਪਰ ਏ ਨੀ ਪਤਾ ਕਿ ਏ ਓਨਾਂ ਦਾ ਦਿਮਾਗ ਖ਼ਰਾਬ ਕਾਰ ਰੇਆ।
ਹਾਂਜੀ-ਹਾਂਜੀ। ਵੈਸੇ ਤਾ ਬੱਚੇ ਪੜਾਈ ਨੂੰ ਸਾ਼ਡ ਕੇ ਸਬ ਤੋਂ ਵੱਧ ਫੋਨ ਵੱਲ ਜਾ ਰਹੇ ਨੇ, ਆੱਜ-ਕਾੱਲ ਦੇ ਬੱਚੇ ਐਵੇਂ ਦੇ ਹੋ ਰਏ ਨੇ। ਕਿ ਓਨਾਂ ਨੂੰ ਪੜ੍ਹਾਈ ਤਾਂ ਚੰਗੀ ਨਈ ਲਾਗਦੀ, ਓਨਾਂ ਨੂੰ ਐਵੇਂ ਲਾੱਗਦਾ ਕਿ ਮਾਂ ਪੇਓ ਸਾਨੂੰ ਸੇਰਫ ਏਕ ਪਤਾ ਨੀ ਕੇੜੀ ਗੱਲੋਂ ਸਾਨੂੰ ਪੜ੍ਹਨ ਲਈ ਕੈਂਦੇ ਆ, ਪਰ ਓਨਾਂ ਨੂੰ ਏ ਨੀ ਪਤਾ ਵੀ ਜੇਕਰ ਅਸੀਂ ਪੜਾਂਗੇ ਤਾਂ ਫੇਰ ਈ ਸਾਡਾ ਭਵਿੱਖ ਆ ਦੇਖੋ। ਜੇਕਰ ਆਪਾਂ ਪੜੇ ਲਿਖੇ ਹੋਵਾਂਗੇ, ਤਾਂ ਆਪਣੇ ਕੋਲ ਆਪਾਂ ਨੂੰ ਨਮੀਆਂ-ਨਮੀਆਂ ਸਿੱਖਣ ਨੂੰ ਚੀਜਾ ਮੇਲ਼ਣਗੀਆਂ ਆਪ ਆਪਾਂ ਕਿਸੇ ਡਿਊ ਮਤਬ ਕਿ ਜੋਬ ਤੇ ਲਾੱਗ ਸਾਕਦੇ ਆ, ਕੋਈ ਕਾੰਮ-ਕਾਰ ਕਰ ਸਕਦੇ ਆਪ ਅਪਣਾ ਕਾੰਮ-ਕਾਰ ਵੀ ਖੜਾ ਕਾਰ ਸਕਦੇ, ਜੇਕਰ ਅਸੀਂ ਕਿਸੇ ਵੀ ਚੀਜ ਬਾਰੇ ਪੜ੍ਹਾਈ ਕੀਤੀ ਹੋਊਗੀ ਤਾਂ।
ਬਿਲਕੁਲ ਜੀ, ਬਿਲਕੁਲ ਨਾਲੇ ਸਮਾਜ ਵਿੱਚ ਵਿਚਰਨ ਲਈ ਆਪਾਂ ਨੂੰ ਅ ਸਾਰੇਆਂ ਨਾਲ ਕਿਵੇਂ ਦਾ ਵੇਹਾਰ ਕਰਨਾ ਏ, ਏ ਸਬ ਕੁਛ ਆਪਾਂ ਨੂੰ ਪੜ੍ਹਾਈ ਤੋਂ ਹੀ ਮਿਲਨਾ, ਆਪਾਂ ਨੂੰ ਕੋਈ ਇੱਕ ਅਨਪੜ ਬੰਦਾ ਐ ਸਾਮਣਨੇ ਖੜਾ ਕਾਰ ਲੋ ਤੇ ਏੱਕ ਪੜੇਆ ਲਿਖੇਆ ਸਾਮ, ਸਾਮਨੇ ਖੜੇ ਕਾਰਲੋ ਤਾਂ ਓਨੂੰ ਪਤਾ ਅ ਡਿਫਰੈਂਸ ਮੇਂਟ ਦੇ ਵਿੱਚ ਪਤਾ ਲਾੱਗ ਜੇਗਾ, ਕਿ ਏਨਾਂ ਦੋਨਾਂ ਵਿੱਚ ਕੀ ਹੈਗਾ।
ਹਾਂਜੀ-ਹਾਂਜੀ, ਏ ਤਾ ਹੈ।
ਹਾਂਜੀ।
ਪਰ, ਆੱਜ-ਕਾੱਲ ਦੀ ਨੌਜਵਾਨ ਪੀੜੀ ਦੇਖੋ ਪੜਾਈ ਨੂੰ ਛਾੱਡ, ਕਈ ਬੱਚੇ ਪੜਾਈ ਨੂੰ ਛਾੱਡ ਕੇ ਨਸੇ਼ਆਂ ਵੇੱਚ ਪੈ ਰਏ ਨੇ ਦੇਖੋ, ਅੱਜ-ਕੱਲ ਬਹੋਤ ਬੱਚੇ ਨਸੇ਼ਆਂ ਵੇੱਚ ਪੈ ਰੇ ਜੋ ਕਿ ਗਲਤ ਰਸ ਤੇ ਜਾ ਰਏ ਨੇ।
ਹਾਂਜੀ, ਏ ਸਾਰੇਆ ਨਾਲੋਂ ਵੱਡੀ ਆਪਣੇ ਇੰਡੀਆ ਵਿੱਚ ਕੈ ਲੋ ਯਾ ਆਪਣੇ ਪੰਜਾਬ ਵਿੱਚ ਕੈ ਲੋ ਏ ਸਾਰੇਆ ਨਾਲੋ ਵੱਡੀ ਚੁਨੌਤੀ ਐ।
ਹਾਂਜੀ-ਹਾਂਜੀ।
ਕੇਓਕਿ ਦੇਖੋ ਪੜਾਈ ਜੇਕਰ ਆਪਾਂ ਪੜ ਪੜਦੇ ਹੋਵਾਂਗੇ, ਤਾਂ ਆੱਜ-ਕਾੱਲ ਬੱਚੇਆਂ ਨੂੰ ਕਿੰਨੀਆਂ ਜਾਦਾ ਖੇਡਾਂ ਕਈਆਂ ਜਾਂਦੀਆਂ ਪੜਦੇਆਂ ਨੂੰ ਜੇ ਆਪਾਂ ਓਨੂੰ ਪੈਲੀ ਵਿੱਚ ਪੌਨੇ ਦੇਖੋ, ਉਨਾਂ ਨੂੰ ਖੜਾਯਾ ਜਾਂਦਾ ਉਨਾਂ ਨੂੰ ਸਮਝਾਏਆ ਜਾਂਦਾ ਕਿ ਥੋਡੀ ਜਿੰਦਗੀ ਵਿੱਚ ਖੇਡ ਦਾ ਕੀ ਮਹੱਤਵ ਤਵਾ ਦੇਖੋ ਖੇਡਾਂ ਖੇਡਣ ਨਾਲ਼ ਓਨਾਂ ਦਾ ਸਰੀਰ ਜੀਡਾ ਤੰਦਰੁਸਤ ਰੈਂਦਾ ਓਚ ਕੀਲਾ ਬਾਨਦਾ। ਪਰ ਆੱਜ-ਕਾੱਲ ਦੇ ਬੱਚੇਆਂ ਨੂੰ ਤਾਂ ਸੇਰਫ਼, ਫੋਨ ਨਾਲ ਪੇਆਰ ਆ ਏੱਕ।
ਬਾਸ ਓ ਫੋਨ-ਫੋਨ ਤੋਂ ਓ ਉੱਪਰ ਉੱਠਣ, ਤਾਂਹੀ ਓ ਕੁਛ ਦੇਖਨ ਕਿ ਹਾਂ ਸਾਡੇ ਮਾ ਤੇ ਓ ਸਾਡੇ ਲਈ ਕੁੱਛ ਚੰਗਾ ਸੋਚ ਰੇ ਐ ਤਾਈ ਸਾਨੂੰ ਪੜ੍ਹਾਈ ਲਈ ਕੈ ਰਏ ਆ, ਪਰ ਓ ਸੋਚਦੇ ਆ ਕਿ ਏ ਸਾਨੂੰ ਬੰਨ੍ਹ ਰੇ ਆ।
ਹਾਂਜੀ-ਹਾਂਜੀ, ਕੇਓਕਿ ਨਾ ਈ ਤਾਂ ਓ ਪੜ੍ਹਨਾ ਪਸੰਦ ਕਾਰਦੇ ਨਾ ਈ ਓ ਖੇਡਨਾ ਪਸੰਦ ਕਾਰਦੇ ਸੇਰਫ ਓਨਾਂ ਨੂੰ ਐਵੇਂ ਆ ਕੇ ਹਾਂਜੀ ਸਾਨੂੰ ਫੋਨ ਦੇ ਦੋ, ਬਾੱਸ ਇਦੋ ਬਾਚੋ ਕੋਈ ਸਾਨੂੰ ਕੋਈ ਪੁੱਛੇ ਨਾ ਤੁਸੀਂ ਕੀ ਦੇਖ ਰਏ ਓ।
ਬਿਲਕੁ, ਲ ਓਹੀ ਫੋਨ ਦੇਖਦੇ-ਦੇਖਦੇ ਏਕ ਜਗਾ ਤੇ ਬੈਠੇ ਰੈਣਾ ਏਕ ਸ਼ਰੀਰਿਕ ਨੁਕਸਾਨ ਏ ਏਕ ਦਿਮਾਗੀ ਨੁਕਸਾਨ ਸਾਰੇ ਪਾਸੋਂ ਨੁਕਸਾਨ ਹੀ ਹੈ, ਓਸ ਚੀਜ਼ ਦਾ ਕਿਉਂਕਿ ਏਕ ਵਾਰੀ ਫੋਨ ਫਾੜ ਲੈਣ ਤੇ ਓ ਤੋਂ ਬਾਦ ਇੱਕ ਘੰਟਾ ਓ ਘੱਟੋ-ਘੱਟ ਦੇਖਦੇ ਈ ਦੇਖਦੇ ਆ, ਤੇ ਫੇਰ ਛੱਡਦੇ ਨੀ ਏਦੇ ਦੇ ਨਾਲ ਸਾਡਾ ਨੁਕਸਾਨ ਤਾਣੀ ਆ।
ਹਾਂਜੀ-ਹਾਂਜੀ, ਓ ਕਿ ਦੇਖੋ ਜੇਕਰ ਆਪਾਂ ਖੇਡਾਂ ਖੇਡਾਂਗੇ ਆਪਨੇ ਬੱਚੇਆਂ ਨੂੰ ਖੇਡਾਂ ਵਿੱਚ ਪਾਵਾਂਗੇ ਨਾ ਦੇਖੋ, ਨਾਲੇ਼ ਤੇ ਦੇਖੋ ਖੇਡਾਂ ਖੇਡ ਨਾਲ ਆਪਣਾ ਮਨੋਵਿਗੇਆਨ ਮਤਲਬ ਕਿ ਮਨ ਦਾ ਵਿਕਾਸ ਹੁੰਦਾ, ਸ਼ਰੀਰਿਕ ਵਿਕਾਸ ਆਪਣਾ ਹੁੰਦਾ ਸਾਰੇ ਤਰ੍ਹਾਂ ਦੇ ਵਿ ਕਾਸ ਆਪਨੇ ਖੇਡਾਂ ਨਾਲ ਹੁੰਦੇ ਦੇਖੋ ਆਪਨੀ ਸਬ ਤੋਂ ਪੈਲ ਤੇ ਨੰਬਰ ਤੇ ਤਾਂ ਆਪਨੀ ਕਸਰਤ ਹੁੰਦੀ ਰੈਂਦੀ ਆ, ਹਨਾ। ਫੇਰ ਅਪਨਾ ਸਰੀਰ ਜੇੜਾ ਆਪਣਾ ਦਿਮਾਗ ਆ ਓ ਗਲਤ ਪਾਸੇ ਨੀ ਜਾਂਦਾ, ਓ ਓਨਾਂ ਨੂੰ ਮਤ ਕਿ ਕਿਸੇ ਵੀ ਗ਼ਲਤ ਰਾਸਤੇ 'ਚ ਚੱਲਣ ਲਈ ਪਹਿਲਾਂ ਓ ਏਸ ਸੋਚਦਾ ਕਿ ਹਾਂਜੀ ਮੈਂ ਆਪਦੀ ਖੇਡ ਵੱਲ ਧਿਆਨ ਦਵਾਂ ਵੀ ਜੇੜੀ ਮੈਂ ਖੇਡ ਖੇਡਦਾ, ਓਦੇ ਵੱਲ ਜ਼ਿਆਦਾਤਰ ਧਿਆਨ ਦਵਾਂ।
ਬਿਲਕੁਲ ਜੀ ਬਿਲਕੁਲ, ਸਈ ਬਾਤ ।
ਇਸ ਲਈ ਖੇਡਾਂ ਖੇਡਣੀਆਂ ਬੋਤ ਜਿਵੇਂ ਪੜ੍ਹਾਈ ਜ਼ਰੂਰੀ ਆ, ਓਵੇਂ ਖੇਡਾਂ ਵੀ ਜ਼ਰੂਰੀ ਆ।
ਹਾਂਜੀ ਬਿਲਕ
ਕੱਲ ਦੇ ਬੱਚੇ ਦੇਖੋ ਮੋਬਾਇਲ ਦੀ ਵਜ੍ਹਾ ਕਰਕੇ, ਬੋਤ ਏਕ ਮੋਬਾਇਲ ਤੇ ਏਕ ਨਸ਼ੇ ਕਰਕੇ ਬੋਤ ਜਿਆਦੇ ਬੱਚ ਚੇ ਇਸ ਚੀਜ਼ਾਂ ਤੋਂ ਪਿੱਛੇ ਨੇ।
ਪਿੱਛੇ ਜਾ ਰੇ ਐ।
ਹਾਂਜੀ ਹਾਂਜੀ।
ਹਾਂਜੀ-ਹਾਂਜੀ।
ਜੋ ਕਿ ਆਉਣ ਵਾਲੀ ਪੀੜੀ ਵਾਸਤੇ ਤਾਂ ਬਿਲਕੁਲ ਵੀ ਚੰਗਾ ਸਮਾਂ ਨੀ ਰਿਹਾ ਹੈਗਾ।
ਆਣ ਵਾਲੀ ਪੀੜ੍ਹੀ ਦਾ ਤਾਂ ਹੁਣ ਆਪਾਂ ਸੋਚ ਹੀ ਨੀ ਸਕਦੇ ਕਿ ਕੀ ਬਣੂਗਾ।
ਹਾਂਜੀ-ਹਾਂਜੀ, ਏ ਤਾਂ ਹੈ।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
ਕਿਉਂਕਿ ਅੱਜ ਕੱਲ੍ਹ ਕੋਈ ਪੜ੍ਹਨਾ ਈ ਨੀ ਚਾਹ ਰਿਆ, ਓਨਾਂ ਨੂੰ ਐਵੇਂ ਐ ਕਿ ਸਾਨੂੰ ਪਤਾ ਨੀ ਕਿਉ ਵਾਰ-ਵਾਰ ਕਹਿ ਰਹੇ ਨੇ ਪੜ੍ਹਨ ਵਾਸਤੇ। ।
ਬਿਲਕੁਲ ਜੀ ਬਿਲਕੁਲ, ਓਈ ਹੈ ਨਾ, ਓਨਾ ਨੂੰ ਇੱਕ ਮੋਬਾਈਲ ਤੋਂ ਬਾਰ ਨੀ ਆ ਰੇ ਨਾ। ਮੋਬਾਈਲ ਦੀ ਦੁਨੀਆਂ ਮੋਬਾਇਲ ਦੀ ਦੁਨੀਆਂ ਤੋਂ ਬਾਰ ਨੀ ਆ ਰੇ ਮੋਬਾਇਲ ਤੋਂ ਇੰਨੀਆਂ ਗਲਤ ਚੀਜ਼ਾਂ ਸਿੱਖ ਖ ਲੈਂਦੇ ਆ ਤੇ ਓ ਆਪਣੇ ਅ ਲਾਈਫ ਸਟਾਈਲ ਦੇ ਵਿੱਚ ਓ ਪਾ ਲੈਂਦੇ ਆ।
ਹਾਂਜੀ-ਹਾਂਜੀ, ਚਲੋ ਠੀਕ ਐ, ਮੈਂ ਥੋਡੇ ਨਾਲ ਕੱਲ ਗੱਲ ਕਰਦੀ, ਸਸ ਸ਼੍ਰੀਕਾਲ ਜੀ।
ਸਸ ਸ੍ਰੀਆ ਕਾਲ ਜੀ।